ਹੈਲੋ ਹੈਲੋ
ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ,
ਠੀਕ ਹੋ
ਹਾਂਜੀ-ਹਾਂਜੀ ਠੀਕ ਆ, ਤੁਸੀਂ ਦੱਸੋ?
ਬਸ ਵਧੀਆ ਮੈਂ ਕਿਹਾ ਫ੍ਰੀ ਸੀ ਨਾ ਮੈਂ ਕਿਹਾ ਚਲੋ ਦੋ ਮਿੰਟ ਕਾਲ ਕਰ ਲਾਂ ਤੁਹਾਡੇ ਨਾਲ ਠੀਕ ਓ ਅੱਛਾ ਕੁਛ ਪੁੱਛਣਾ ਸੀਂ ਮਤਲਬ ਕੁਛ ਦੱਸ ਸਕਦੇ ਹੋ ਔਨਲਾਈਨ ਪ੍ਰੋਡਕਟ ਔਰ ਔਫਲਾਈਨ ਪ੍ਰੋਡਕਟ 'ਚ ਕੀ ਫਾਇਦਾ ਹੋ ਸਕਦਾ ਹੈ ਤਾਨੂੰ ਕੋਈ ਨੌਲੇਜ ਹੋਵੇ ਤਾਂ।
ਔਨਲਾਈਨ ਪ੍ਰੋਡਕਟ
ਕੋਈ ਖਰੀਦਣਾ ਹੋਏ ਕਿ ਔਫਲਾਈਨ ਬੈਸਟ ਹੁੰਦੈ ਔਨਲਾਈਨ ਖਰੀਦ ਬੈਸਟ ਹੁੰਦਾ।
ਅੱਛਾ-ਅੱਛਾ, ਮਤਲਬ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਔਨਲਾਈਨ ਸ਼ੋਪ ਔਫਲਾਇਨ ਸ਼ੋਪਿੰਗ ਬਾਰੇ ਹਨਾ ਅੱਛਾ ਅਛਾ ਐਕਚੁਲੀ ਔਫਲਾਈਨ ਮੈਂ ਜ਼ਿਆਦਾ ਔਫਲਾਈਨ ਪ੍ਰੈਫਰ ਕਰਦੀ ਹਾਂ। ਕਿਉਂਕਿ ਔਫਲਾਈਨ ਦੇ ਵਿੱਚ ਆਪਾਂ ਆਪਣੀ ਮਨਪਸੰਦ ਚੀਜ਼ਾਂ ਲੈ ਸਕ ਦੇ ਓਦਾਂ ਔਨਲਾਈਨ ਚ ਵੀ ਦੱਸ ਸਕਦੇ ਆਂ ਬਟ ਔਫਲਾਈਨ ਚ
ਚ ਕਿਸ ਕੀ ਖਰੀਦ ਰਹੇ ਹੋ ਕੀ ਨਹੀਂ ਖਰੀਦ ਰਹੇ ਹੋ
ਸਹੀ ਕਿਹਾ ਸਾਨੂੰ ਅਹ ਪ੍ਰੋਡਕਟ ਪਤਾ ਲੱਗ ਜਾਂਦਾ, ਅਗਰ ਆਪਾਂ ਕੋਈ ਕੱਪੜਾ ਖਰੀਦ ਰਹੇ ਆ ਉਹਦਾ ਸਟਫ ਪਤਾ ਲੱਗ ਜਾਂਦਾ, ਕਿੱਦਾਂ ਦਾ ਔਨਲਾਈਨ ਚ ਆਪਾਂ ਚੈੱਕ ਨਹੀਂ ਕਰ ਸਕਦੇ।
ਹਾਂ। ਬਸ ਨੁਕਸਾਨ ਵੀ ਹੈਗੇ ਆ ਔਨਲਾਈਨ ਦਾ ਪਤਾ ਨੀ ਕੀ ਆ ਜੇ ਕੀ ਨਾ ਆਵੇ ਕੁਛ ਨੀ ਪਤਾ ਲੱਗਦਾ।
ਤੇ ਔਫਨ ਚ ਆਪਾਂ ਹੁਣ ਜਿੱਦਾਂ ਰੇਟ ਵਰਾ ਬਾਰਗਨਿੰਗ ਕਰ ਸਕ ਔਨਲਾਈਨ ਚ ਆਪਾਂ ਬਾਰਗਨਿੰਗ ਨਹੀਂ ਕਰ ਸਕਦੇ
ਇਹ ਵੀ ਐ ਇਹ ਵੀ ਗੱਲ ਸਹੀ ਐ ਇਹ ਵੀ ਪੁਆਇੰਟ ਹੈ ਤੁਹਾਡਾ ਇੱਕ
ਅਂ ਔਫਲਾਈਨ ਚ ਆਪਾਂ ਬਾਰਗਨਿੰਗ ਕਰ ਲੈਂਨੇ ਹਾਂ। ਦੈਨ ਫੇਰ ਸਾਨੂੰ ਹ ਪ੍ਰੋਡਕਟ ਦਾ ਪਤਾ ਲੱਗ ਜਾਂਦਾ, ਕਿ ਕਿੰਨੀ ਦੇਰ ਚੱਲਣ ਆਲਾ ਕਿੰਨੀ ਦੇਰ ਨਹੀਂ ਚੱਲਣ ਆਲਾ ਅਗਰ ਸਾਨੂੰ ਪਸੰਦ ਵੀ ਸਹੀ ਕਿਹਾ ਸਾਨੂੰ ਸਾਈਜ਼ ਦਾ ਵੀ, ਪਤਾ ਲੱਗ ਜਾਂਦੈ। ਔਨਲਾਈਨ ਚ ਕੀ ਐ ਔਨਲਾਈਨ ਚ ਅੱਜ ਕੱਲ ਇਹ ਹੁੰਦਾ ਆਪਾਂ ਮੰਗਾਈਏ ਕੁਛ ਆਂਦਾ ਕੁੱਛ ਪਿਆ
ਬਿਲਕੁਲ - ਬਿਲਕੁਲ ਸਹੀ ਗੱਲ ਹੈ।
ਕਈ ਕਈਆਂ ਰਿਨਿੰਗ ਓਪਸ਼ਨ ਵੀ ਨਹੀਂ ਹੁੰਦਾ ਕਿ ਆਪਾਂ ਆਪਣਾ ਪ੍ਰੋਡਕਟ ਰਿਟਰਨ ਪਾ ਸਕਦੇ ਹਾਂ ਉਹਦੀ ਵੀ
ਹਾਂ ਕਈਆਂ ਸਾਡੇਸ ਹੁੰ ਹੈ ਕਈਆਂ ਵਿੱਚ ਹੁੰਦੀ ਵੀ ਨਹੀਂ ਐ ੳਹ ਕਹਿੰਦੇ ਜੋ ਜੋ ਚਲੇ ਗਿਆ ਠੀਕ ਹੈ ਵਨ ਟਾਈਮ ਹੀ ਹੁੰਦੈ ਉਹਨਾਂ ਵਿੱਚ ਤਾਂ
ਸਹੀ ਕਿਹਾ ਉਹਨਾਂ ਚ ਕਈਆਂ ਚ ਲਿਮਿਟ ਨਹੀਂ ਹੁੰਦੀ ਹੈ, ਕਈਆਂ ਚ ਲਿਮਿਟ ਹੁੰਦੀ ਹੈਂ
ਬਿਲਕੁਲ-ਬਿਲਕੁਲ ਮੈਂ ਤਾਂ ਹੀ ਤੁਹਾਡੇ ਕੋਲ ਪੁੱਛਿਆ ਮੈਂ ਚਲੋ, ਪੁੱਛਾਂ ਤੁਹਾਡੇ ਕੋਲ ਕਿ ਮਤਲਬ ਔਫਲਾਈਨ ਫਾਇਦਾ ਹੈ ਕਿ ਔਨਲਾਈਨ ਫਾਇਦਾ ਠੀਕ ਹੈ ਆਪਣਾ ਆਪਣਾ ਦੋਨਾਂ ਦਾ ਹੀ ਅਲੱਗ ਹੀ ਮਜ਼ ਹੈ ਜਿਸ ਤਰ੍ਹਾਂ ਹੁਣ ਵੈਸੇ ਫੈਸਟੀਵਲ ਵਗੈਰਾ ਦੇ ਲੱਗਦੇ ਆ ਔਨਲਾਈਨ ਅਛ ਬੀ ਤਾਂ ਹੀ ਫਾਇਦਾ ਹੈ ਔਫਰਸ ਵਗੈਰਾ ਤਾਂ ਹੀ ਔਨਲਾਈਨ ਚੁੱਕ ਕੇ ਪੈਦਾ ਹੁੰਦਾ ਮੇਰੇ ਖਿਆਲ ਨਾਲ
ਹਾਂਜੀ ਹਾਂਜੀ
ਨਹੀਂ ਤਾਂ ਫਿਰ ਕੋ ਫਾਇਦਾ ਨਹੀਂ ਹੈ ਫਿਰ ਤਾਂ ਔਫਲਾਈਨ ਜ਼ਿਆਦਾ ਬੈਸਟ ਹੈ ਦੇਖੋ ਜੋ ਲੋਕਲ ਬੰਦੇ ਬੈਠੇ ਤੇ ਉਹਨਾਂ ਦੀ ਵੀ ਸੇਲ ਹੁੰਦੀ ਹੈ ਗੱਲ ਤੇ ਆਈ ਹੈ
ਹਾਂਜੀ ਹਾਂਜੀ ਇਹ ਤੇ ਹੈ
ਔਨਲਾਈਨ ਚਲੋ ਤਾਂ ਫਾਇਦਾ ਹੈ ਜਿਸ ਤਰ੍ਹਾਂ ਦੀਵਾਲੀ ਵਗੈਰਾ ਤੇ ਨਾ ਸੇਲ ਲਗਦੀ ਹੈ ਬਿੱਗ ਬਿਲੀਅਨਸ ਡੇਜ਼ ਵਗੈਰਾ ਲੱਗਦੀ ਆ ਬੰਦਾ ਫਿਰ ਖੁਦ ਪਰਚੇਜ਼ ਕਰ ਲੈਂਦਾ ਉੱਥੋਂ ਦੀ ਚਲੋ ਬੰਦਾ ਕਹਿੰਦਾ ਚਲ ਕੁਛ ਸਸਤੀ ਚੀਜ਼ ਤੇ ਮਿਲਦੀ ਹੈ ਇਲੈਕਟ੍ਰੋਨਿਕਸ ਮੈਂ ਕਹਿ ਰਿਹਾ ਮਲ ਮਤਲਬ ਵਿਦਾਊਟ ਕਲੋਥਿੰਗ ਵਗੈਰਾ ਕੱਪੜੇ ਤੋਂ ਵਿਦਾਊਟ ਮਤਲਬ
ਹਾਂ ਹਾਂ ਓਦਾਂ ਤੇ ਆਪਾਂ ਬਾਏ ਕਰ ਸਕਦੇ ਹਾਂ ਚੀਜ਼ਾਂ ਉੱਥੋਂ
ਹਾਂਜੀ ਹਾਂਜੀ
ਬਟ ਜ਼ਿਆਦਾਤਰ ਮੈਨੂੰ ਫਲਾਈਨ ਪ੍ਰੈਫਰ ਕਰਦਾ ਹੈ ਕਿਉਂਕਿ ਔਨਲਾਈਨ ਚ ਪਤਾ ਕੀ ਹੈ ਨਲਾਈਨ ਚ ਅਗਰ ਆਪਾਂ ਪ੍ਰੋਣੀ ਚੀਜ਼ਾਂ ਵੀ ਮੰਗਵਾਉਂਦੇ ਹਾਂ ਕਈ ਓਰੀਜਨਲ ਨਹੀਂੀ ਆਉਂਦੀਆਂ
ਹਾਂ ਇਹ ਤੇ ਹੈਗਾ ਕੁਛ ਡੁਪਲੀਕੇਟ ਹੁੰਦੇ ਆ ਮਾਰਕਰ ਅੱਛੇ ਮਾਰਕ ਅੱਛਾ ਲੱਗਿਆ ਹੁੰਦਾ ਕੰ ਪਨੀ ਦਾ ਬ੍ਰੈਂਡ ਲੋਗਾ ਲੱਗਿਆ ਹੋੁੰ ਹੈ ਪਟਾ ਕੁਛ ਹੋ ਗਿਆ
ਸਹੀ ਕਿਆ ਹਾਂਜੀ ਹਾਂਜੀ ਸਹੀ ਕਿਆ ਉਪਰੋਂ ਫਿਰ ਰਿਟਰਨਿੰਗ ਸ਼ੂਜ਼ ਪ੍ਰੋਬਲਮ ਹੁੰਦੀ ਹੈ
ਹਾਂ ਉਹ ਤੇ ਇਸ਼ੂ ਹੈ ਹੀ ਆ ਫਰ ਪਤਾ ਨੀ ਪੈਸੇ ਵਾਪਿਸ ਆਉਂਦੇ ਵੀ ਹੈ ਜਾਂ ਨਹੀਂ ਆਉਂਦੇ ਆ ਉਹਨਾਂ ਵਿੱਚ ਵੀ ਦਿੱਕਤ ਹੁੰਦੀ ਹੈ
ਸਹੀ ਕਿਆ ਫਲਾਈਨ ਜ ਆਪਾਂ ਜੋ ਮਰਜੀ ਲੈ ਲਈਏ ਆਪਾਂ ਰਿਟਰਨ ਵੀ ਕਰ ਸਕਦੇ ਹਾਂਨ ਸਾਨੂੰ ਸਾਡਾ ਮਨੀ ਵੀ ਰਿੀਫੰਡ ਸਾਨੂੰ ਵਾਪਿਸ ਆ ਜਾਂਦਾ ਹੈ ਉਹ ਤੋਂ ਬਾਅਦ ਅਸੀਂ ਉਹਦੇ ਬਦਲੇ ਕੋਈ ਹੋਰ ਚੀਜ਼ ਵੀ ਲੈ ਸਕਦੇ ਹਾਂ ਆਪਾਂ
ਹਾਂ ਰਿਟਰਨ ਕਰ ਸਕਦਾ ਬੰਦਾ ਅਗਰ ਪੈਸੇ ਵਾਪਿਸ ਨਹੀਂ ਵੀ ਦਿੰਦਾ ਦੁਕਾਨਦਾਰ ਤੇ ਬੰਦਾ ਕਹਿੰਦਾ ਚ ਦੂਸ ਸ ਚੀਲੋਰੇ ਇਹ ਜਗਾ
ਹਾਂਜੀ
ਹਮ ਤੇ ਸਹੀ ਗੱਲ ਆ ਹੋਰ ਦੋ ਫਿਟਨਸ ਵਗੈਰਾ ਵੀ ਦੱਸੋ ਮਤਲਬ ਹੈਲਥ ਹੈ ਵਿਚ ਅਗਰ ਕੋਈ ਨੌਲੇਜ ਵਗੈਰਾ ਹੈਗੀ ਹੈ ਜ਼ਿਮ ਵਗੈਰਾ ਦੀ
ਜਿੰਮ ਵਗੈਰਾ ਵੈਸੇ ਮੈਂ ਪਿੱਛੇ ਸਟਾਰਟ ਕੀਤਾ ਸੀ ਬਟ ਮੈਂ ਛੱਡ ਦਿੱਤਾ ਐਕਚੁਲੀ ਨਾ
ਥੋੜ੍ਹੀ ਫੈਟ ਵਗੈਰਾ ਜ਼ਿਆਦਾ ਬੋਡੀ 'ਚ ਹੁਣ ਗਰਮੀੀਆਂ ਹੈ ਗਰਮੀਆਂ 'ਚ ਕੰਮ ਕਰਨ ਦਾ ਮਨ ਨਹੀਂ ਕਰਦਾ
ਹਾਂ ਹੈਲਥ ਇਸ਼ੂ ਰਹਿੰਦੀ ਹੈ ਐਕਲੀ ਗਰਮੀ
ਯਸ ਯਸ ਹਰੇਕ ਨੂੰ ਹੈਲਥ ਇਸ਼ੂ ਰਹਿੰਦੀ ਹੈ ਤੇ ਮੈਂ ਤੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਾ ਮੈਂ ਤੇ ਇਹ ਕਹਿਣਾ ਚਾਹੁੰਦੀ ਜ਼ਿਆਦਾਤਰ ਪਾਣੀ ਵਾਟਰ ਜ਼ਿਆਦਾ ਪ੍ਰੈਫਰ ਕਰੋ ਪਾਣੀ ਪੀਆ ਕਰੋ ਕਿਉਂਕਿ ਪਤਾ ਕੀ ਹਾਂਜੀ ਸਹੀ ਪਾਣੀ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹਿਊਮਨ ਬੋਡੀ ਲਈ ਹਿਊਮਨ ਬੋਡੀ ਕਿ ਹਰ ਕਿਸੇ ਐਨੀਮਲਸ ਨੂੰ ਲੈ ਲਓ ਹਿਊਮਨ ਬੋਡੀ ਲੈ ਲਓ ਹਰੇਕ ਕਿਸਨ ਨੂੰ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਾਣੀ ਪੀਣਾ ਤੇ ਅਸੀਂ ਰੋਟੀ ਪੀਣਾ ਰਹਿ ਸਕਦੇ ਪਾਣੀ ਪੀਣਾ ਤੇ
ਬਿਲਕੁਲ ਸਹੀ ਗੱਲ ਆ ਤੁਹਾਡੀ ਮਤਲਬ ਬੰ ਬਹੁਤ ਅੱਛਾ ਬੈਨੀਫਿਟ ਹੈਗੇ ਪਾਣੀ ਵਗੈਰਾ ਦੇ ਵੀ ਸਹੀ ਗੱਲ ਸਵੇਰੇ ਸਵੇਰੇ ਖਾਲੀ ਪੇਟ ਪੀਓ ਤਾਂ ਵੀ ਬੰਦਾ ਪੇਟ ਸਾਫ਼ ਰਹਿੰਦਾ ਹੈ।
ਸਹੀ ਕਿਆ
ਥੋੜਾ ਕੋਸਾ ਕਰ ਕੇ ਪੀ ਲਓ ਜ਼ਿਆਦਾ ਬੈਸਟ ਹੈ। ਨਿੰਬੂ ਪਾ ਲਓ ਹੋਰ ਜ਼ਿਆਦਾ ਬੈਸਟ ਹੈ। ਬੈਨੀਫਿਟਸ ਜ਼ਿਆਦੇ ਹੈ ਉਹਦੇ ਵਾਟਰ ਦੇ ਪਾਣੀ ਦੇ ਮਤਲਬ ਕੋਈ ਡਾਇਟ ਪਲੈਨ ਦੱਸੋ ਮਤਲਬ ਵੇਟ ਲੂਜਸ ਵਗੈਰਾ ਕੁਛ ਅਗਰ ਤੁਹਾਨੂੰ ਨੌਲੇਜ ਵਗੈਰਾ ਪਰ ਹੈਗੀ ਏ ਤਾਂ
ਵੇਤ ਲੂਜ ਵਾਸਤੇ ਤੇ ਜਿੱਦਾਂ ਹੁਣ ਆਪਾਂ ਗ੍ਰੀਨ ਵੈਜਿਸ ਵੈਰਾ ਹੋ ਗੀ, ਓਟਸ ਹੋ ਗੀ
ਹਾਂਜੀ, ਇਹ ਮਤਲਬ ਮੋਰਨਿੰਗ ਇਚ ਖਾ ਸਕਦਾ ਬੰਦਾ, ਕਹਿਣ ਦਾ ਮਤਲਬ ਹੈ ਕਿ ਸਵੇਰੇ ਉੱਠਦੇ
ਖਾ ਸਕਦੇ ਹਾਂ, ਦਲੀਆ ਵਗੈਰਾ ਮਤਲਬ ਕਿ ਆਪਾਂ ਹਲਕੀ-ਫੁਲਕੀ ਚੀਜ਼ਾਂ ਜ਼ਿਆਦਾਤਰ ਖਾਣੀ ਪ੍ਰੈਫਰ ਕਰੀਏ ਤੇ ਵੇਟ ਲੂਜ ਤੇ ਆਪੇ ਹੀ ਹੋ ਜਾਂਦਾ।
ਹਾਂ ਉਹ ਤੇ ਹੈ। ਪਰ ਪਰ ਉਹਨਾਂ ਵੋਕ ਵੀ ਬੜੀ ਜ਼ਰੂਰੀ ਹੈਗੀ ਏ, ਸੈਰ ਕਰਣੀ ਬੜੀ ਜ਼ਰੂਰੀ ਹੈਗੀ ਹੈ ਤਾਂ ਹੀ ਬੰਦਾ ਮੈਨਟੇਨ ਰੱਖ ਪਾਂਦਾ ਅਪਨੀ ਬੋਡੀ ਨੂੰ। ਅੱਜ ਕੱਲ ਹੈਲਥ ਹੈ ਤੇ ਸਭ ਕੁਛ ਹੈ। ਹੈਲਥ ਵਗੈਰਾ ਕੁਛ ਵੀ ਨਹੀਂ ਰਿਹਾ। ਅੱਜ ਕੱਲ ਤੇ ਮਤਲਬ ਇਸ ਜੋ ਹੁਣ ਟਾਈਮ ਚੱਲ ਰਿਹਾ। ਬੰਦਾ ਆਪਣੀ ਹੈਲਥ ਵੱਲ ਜ਼ਿਆਦਾ ਧਿਆਨ ਦੇਣ ਲੱਗ ਗਿਆ ਕਿਉਂਕਿ ਬਿਮਾਰੀਆਂ
ਸਹੀ ਕਿ ਅੱਜ ਕੱਲ ਤੇ ਗਰਮੀ ਬਹੁਤ ਹੈ ਤੇ ਹਰ ਕਿਸੇ ਨੂੰ ਆਪਣੀ ਹੈਲਥ ਧਿਆਨ ਦੇਣਾ ਹੀ ਪੈਣਾ।
ਬਿਲਕੁਲ- ਬਿਲਕੁਲ ਅੱਜ ਕੱਲ ਬਿਮਾਰੀਆਂ ਬਹੁਤ ਜ਼ਿਆਦਾ ਪਤਾ ਨੀ ਲੱਗਦੀ ਜ਼ਿਆਦਾ ਮਿੱਠਾ ਖਾ ਲਏ ਤਾਂ ਸ਼ੁਗ ਸ਼ੂਗਰ ਹੋ ਜਾਂਦੀ ਏ ਬੰਦੇ ਨੂੰ। ਦਾਲਾਂ ਜ਼ਿਆਦਾ ਖਾ ਲੇ ਤਾ ਯੂਰਿਕ ਐਸਿਡ ਵੱਧ ਜਾਂਦਾ ਲੋਕਾਂ ਦਾ। ਇਸ ਉਮਰ ਚ ਮਤਲਬ ਏਜ ਵਿੱਚ ਆ ਕੇ ਲੇ ਕੁੜੀਆਂ 'ਚ ਵੀ ਲਾਏ ਦੇਖਿਆ ਜਾਵੇ ਤਾਂ ਆਇਰਨ ਕੈਲਸ਼ੀਅਮ ਦੀ ਬੜੀ ਦਿੱਕਤ ਆਂਦੀ ਐ।
ਬਹੁਤ ਆਂਦੀ ਹੈ ਅੱਜ ਕੱਲ ਤੇ ਬਹੁਤ ਹੀ ਆ ਰਹੀ ਹੈ। ਹਰੇਕ ਕੁੜੀਆਂ ਵਿੱਚ ਆ ਰੀਆਂ। ਕੁੜੀਆਂ ਤਾਂ ਲੇਡੀਜ਼ ਲੈ ਲਓ ਹਰੇਕ ਦੇ ਵਿੱਚ ਕੋਈ ਨਾ ਕੋਈ ਕਮੀ ਆਂਦੀ ਪਈ ਐ।
ਉਹੀ ਹੈ ਨਾ ਉਹ ਡਾਇਟ ਨਹੀਂ ਰਹੇ ਜੋ ਪਹਿਲੇ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਨਾ ਮਤਲਬ। ਉਹ ਹੁਣ ਸਭ ਕੁਛ ਤਾਂ ਮਿਕਸ ਆ ਰਿਹਾ ਸਭ ਕੁਛ ਅੱਜ ਕਲ ਦੁੱਧ ਲੈ ਲਓ ਉਹ ਵੀ ਮਿਕਸ ਐ।
ਚ ਆ ਰਿਐ ਜ਼ਿਆਦਾਤਰ ਕੈਮੀਕਲ ਬਹੁਤ ਯੂਜ ਕਰਦੇ ਪਏ ਐ ਲੋਕੀ।
ਬਿਲਕੁਲ-ਬਿਲਕੁਲ ਸਹੀ ਗੱਲ ਓਈ ਮੈਂ ਕਹਿ ਰਿਹਾ ਮ ਪਿਓਰਟੀ ਕੁਛ ਨਹੀਂ ਰਹੀ ਇਸ-ਇਸ ਵ ਹੁਣ। ਇਸ ਜ਼ਮਾਨੇ ਵਿੱਚ ਦੁੱਧ ਲੈ ਲਓ ਉਹਦੇ ਚ' ਵੀ ਕੁਛ ਨਾ ਕੁਛ ਮਿਕਸ ਹੈਗੈ। ਫਲ ਫਰੂਟ ਲੈ ਲਓ ਤੁਸੀਂ ਕੋਈ ਅਹ ਪਹਿਲੇ ਮਤਲਬ ਤਿਆਰ ਹੋਣ ਤੋਂ ਪਹਿਲੇ ਹੀ ਉਹਨਾਂ ਨੂੰ ਤਿਆਰ ਕਰ ਲੈਂਦੇ ਨੇ ਇੰਜੈਕਸ਼ਨ ਵਗੈਰਾ ਲਗਾ ਦਿੰਦੇ ਐਂ।
ਸਹੀ ਕਿਆ-ਸਹੀ ਕਿਆ ਟਾਈਮ ਤੋਂ ਪਹਿਲੇ ਹੀ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੰਦੇ ਐ।
ਇੱਕ ਅੰਬ ਈ ਲਗਾ ਲੋ ਕੱਚੇ ਹੁੰਦੇ ਐਂ ਉਹ ਕੁਛ ਮਸਾਲਾ ਲਾਂਦੇ ਐਂ ਉਹ ਯੈਲੋ ਹੋ ਜਾਂਦੈ। ਉਹ ਫਿਰ ਮਾਈਕ ਦੇ ਵਿਕਦੇ ਐਂ। ਫਿਰ ਉਹ ਖਾਂਦੇ ਆ ਫਿਰ ਕੀੜੇ ਵੀ ਹੁੰਦੇ ਆ ਵਿੱਚ ਹੀ ਗੱਲ ਹੈ ਇਨਫੈਕਸ਼ਨ ਵਗੈਰਾ ਉਹਦੇ ਚੱਕਰ ਵੀ ਹੋ ਜਾਂਦੇ ਆ ਹੋਰ ਕੀ
ਉਹਦੇ ਨਾਲ ਇਨਫੈਕਸ਼ਨ ਹੁੰਦੀ ਹੈ ਦੈਨ ਫਿਰ ਡਾਕਟਰਸ ਕੋਂ ਡੋਕਟਰ ਤੇ ਜਿਹੜਾ ਪੈਸਾ ਆਂਬ ਖਰੀਦਣ ਚ ਲਾਇਆ ਓਹ ਡਾਕਟਰਸ ਨੂੰ ਦੇ ਦੋ ਸਾਰਾ।
ਐ ਵੀ ਗੱਲ ਸਹੀ ਐ ਹੋਰ ਕੀ ਡਾਕਟਰਾਂ ਦੀ ਕਮਾਈ ਹੋ ਜਾਂਦੀ ਐ ਫਿਰ ਹੋਰ ਕੀ ਏ।
ਸਹੀ ਕਿਹਾ ਡਾਕਟਰਾਂ ਦਾ ਫਾਇਦਾ ਹੋ ਜਾਂਦਾ।
ਕਹਿੰਦੇ ਚਲੋ ਪੇਸ਼ੈਂਟ ਆਇਆ ਵੇ ਆਪਨੀ ਤੇ ਅਸੀਂ ਅਪਨਾ ਤੇ ਕੰਮ ਪੂਰਾ ਕਰੀਏ।
ਸਹੀ ਕਿਹਾ।
ਫਿਰ ਤੁਹਾਨੂੰ ਟੈਸਟ ਵੀ ਲਿਖ ਦੇਣਗੇ। ਕੈਣ ਦ ਮਤਲਬ ਐ ਹੈਗੈ ਟੈਸਟ ਲਿਖ ਤੇ ਚਲੋ ਇਹ ਵੀ ਕਰਾ ਲਓ ਇਹ ਵੀ ਕਰਾ ਲਓ ਉਹਨਾਂ 'ਚ ਵੀ ਉਹਨਾਂ ਦੀ ਕਮਿਸ਼ਨ।
ਇੱਕ ਸਹੀ ਕਿਆ।
ਸਾਰਾ ਕੁਛ ਫਾਇਦਾ ਕਹਿਣ ਦਾ ਮਤਲਬ ਏ ਕਿ ਡੋਕਟਰ ਦਾ ਹੀ ਹੈਗੈ ਜਿਹੜਾ ਪੇਸ਼ੈਂਟ ਹੈਗੈ ਉਹਦਾ ਘਾਟਾ ਈ ਘਾਟਾ।
ਹਾਂਜੀ ਸਹੀ ਕਿਆ।
ਕੁਛ ਡੋਕਟਰ ਸਹੀ ਵੀ ਹੁੰਦੇ ਐਂ ਹੁਣ ਦੇਖੋ ਵਿਸ਼ ਵਿਸ਼ਵਾਸ ਵੀ ਡੋਕਟਰ ਤੇ ਈ ਕੀਤਾ ਜਾ ਸਕਦਾ ਗੱਲ ਤੇ ਐ ਈ ਏ ਨਾ ਚੱਲ ਬੰਦਾ ਕਹਿੰਦਾ ਪੈਸੇ ਤੇ ਛੱਡ ਬੰਦਾ ਠ ਠੀਕ ਹੋਣਾ ਚਾਹੀਦਾ ਆਪਣਾ।
ਹਾਂਜੀ-ਹਾਂਜੀ।
ਬਟ ਇਹਨਾਂ ਚੀਜ਼ਾਂ ਤੋਂ ਬਚਣ ਲਈ ਇਹੀ ਚੀਜ਼ ਵਧੀਆ ਨੀ ਕਿ ਤੁਸੀਂ ਜ਼ਿਆਦਾ ਆਪਣੀ ਡਾਇਟ ਔਰ ਪਾਣੀ ਜ਼ਿਆਦਾ ਪੀਆ ਕਰੋ। ਕਿਉਂਕਿ' ਪਾਣੀ ਪੀਣ ਨਾਲ ਨਾ ਇਹ ਸਾਰੀ ਬਿਮਾਰੀਆਂ ਜਲਦੀ ਨੀ ਲੱਗਦੀਆਂ ਸਾਨੂੰ।
ਐ ਤੇ ਹੈ ਗੱਲ ਤੁਹਾਡੀ ਸਹੀ ਏ ਪਰ ਐਵੀਂ।
ਉ ਉਨੀ ਤੁਸੀਂ ਪਾਣੀ ਪੀਓ, ਜਿੰਨੀ ਤੁਹਾਡੀ ਕਪੈਸਿਟੀ ਹੈ।
ਬਿਲਕੁਲ-ਬਿਲਕੁਲ।
ਹੁਣ ਅਲਗ-ਅਲਗ ਬੰਦੇ ਦੀ ਅਲੱਗ- ਅਲੱਗ ਕ ਹਾਂਜੀ-ਹਾਂਜੀ ਸਹੀ ਕਿਹਾ।
ਬਈ ਜੋ ਇਸ ਟਾਈਮ ਜੋ ਮੌਸਮ ਚੱਲ ਰਿਹਾ ਨਾ ਬੰਦੇ ਨੂੰ ਓਰਸ ਵਗੈਰਾ ਪੀਂਦੇ ਰਹਿਣਾ ਚਾਹੀਦਾ ਹੈ।
ਹਾਂਜੀ-ਹਾਂਜੀ ਓ ਆਰ ਐਸ ਹੋ ਗਿਆ। ਨਿੰਬੂ ਪਾਣੀ ਹੋ ਗਿਆ।
ਨਿੰਬੂ ਪਾਣੀ ਵਗੈਰਾ ਔਰ ਬੋਡੀ ਨੂੰ ਜ਼ਰੂਰਤ ਹੁੰਦੀ ਹੈ। ਜੇਵੇ ਇਨਦੀ। ਜੋ ਮੋਸਮ ਚਲ ਰਿਹਾ ਇਸ ਤਰਾ ਜਾ ਰਹੇ ਨ ਕੇ ਕਿਉਂਕਿ ਹੁਣ ਅੱਗੇ ਵੈਸੇ-ਵੈਸੇ ਬਰਸਾਤਾਂ ਸਟਾਰਟ ਹੈ। ਕਮਿਨਿਟੀ ਜਿਆਦਾ ਹੋ ਜਾਂਦੀ ਹੈ। ਕਹਿਣ ਦਾ ਮਤਲਬ ਹੈ ਕਿ' ਮਤਲਬ ਹੁਣ ਜੋ ਸੀਜ਼ਨ ਆਏਗਾ ਨਾ ਹੁਣ ਬਿਮਾਰੀਆਂ ਬਹੁਤ ਜ਼ਿਆਦਾ ਹੋਣਗੀਆਂ ਬੰਦਿਆਂ ਨੂੰ। ਕਹਿਦਾ ਮਤਲਬ ਕੋਈ ਡੇਂਗੂ ਚੱਲ ਜਾਣਗੇ। ਉਹੀ ਹੈ। ਇਹਨੂੰ ਬਚਣ ਵਾਸਤੇ ਉਹੀ ਤੁਹਾਡੀ ਗੱਲ ਠੀਕ ਹੈ। ਪਾਣੀ ਪੀਓ, ਡਾਇਟੋ ਪਰ ਲੋਕ ਕਹਿਣ ਦਾ ਮਤਲਬ ਏ ਹੈਗਾ ਵ।
ਇਹਨਾਂ ਚੀਜ਼ਾਂ ਤੋਂ ਬੱਚੋ ਬਸ ਇਹੀ ਹੈ ਹੁਣ ਤੇ।
ਉਹ ਤੇ ਹੈ। ਸਹੀ ਗ ਉੱਥੇ ਕਿੱਦਾਂ ਮੌਸਮ ਤੁਹਾਡੇ ਉੱਥੇ?
ਹਾਂਜੀ।
ਮੌਸਮ ਹੈਗਾ ਤੁਹਾਡੇ ਸਾਈਡ ਕਿਸ-ਕਿਸ ਤਰ੍ਹਾਂ ਦਾ ਹੈ। ਰਨਾ।
ਬਹੁਤ ਗਰਮੀ ਹੈ, ਬਹੁਤ ਗਰਮੀ ਹੈ। ਪੁੱਛੋ ਨਾ ਬਸ
ਅੱਛਾ।
ਇੱਥੇ ਤਾਂ ਬਹੁਤ ਹੀ ਗਰਮੀ ਹੈ।
ਪਰ ਕੱਲ ਮੌਸਮ ਅੱਛਾ ਬਣ ਰਿਹਾ ਸੀ। ਅੱਜ ਫੇਰ ਧੁੱਪ ਨਿਕਲ ਗਈ ਇੰਨੀ।
ਹਾਂ, ਸਾਡੇ ਵੀ ਸਵੇਰੇ ਉੱਥੇ ਮੀਂਹ ਪਿਆ ਸੀ ਦੈਨ ਫੇਰ ਦੁਬਾਰਾ ਧੁੱਪ ਨਿਕਲ ਗਈ।
ਬਸ ਇਸ ਕਰਕੇ ਮੌਸਮ ਹੋਰ ਖ਼ਰਾਬ ਹੋ ਜਾਂਦਾ। ਅਗਰ ਜੇ ਦਿਨ ਧੁੱਪ ਨਿਕਲੇ ਨਾਲ ਬਰਸਾਤ ਹੋ ਜਾਏ ਨਾ ਹੋਰ ਬੇਕਾਰ ਹੋ ਜਾਂਦਾ ਮੌਸਮ, ਬੰਦਾ ਬਾਹਰ ਜੋ
ਸਹੀ ਕਿਹਾ ਆ ਚਿਪ- ਚਿਪਾ ਹੋ ਜਾਂਦਾ ਹੈ। ਫੇਰ ਹੋਰ ਗਰਮੀ ਲੱਗਦੀ ਹੈ। ਅੱਜ ਕੱਲ ਤੇ
ਹਾਂਜੀ, ਤੇ ਚ' ਬੰਦਾ ਬਾਹਰ ਜਾਣ ਤੇ ਮਨ ਨਹੀਂ ਕਰਦਾ।
ਸਹੀ ਕਿਹਾ ਬਾਹਰ ਵੀ ਘੁੰਮਣ ਦਾ ਮਨ ਨੀਂ ਕਰਦਾ। ਬੱਚੇ ਕਹਿੰਦੇ ਘੁਮਾਓ।
ਆਪਣੇ ਰੂਮ ਵਿੱਚ ਹੀ ਬੈਠੇ ਰਹੋ। ਕਿੱਥੇ ਜਾਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਵੀ ਕਿੱਥੇ।
ਸਹੀ ਕਿਹਾ, ਅੱਛਾ ਮੇਰੇ ਗੈਸਟ ਮੈਂ ਤੁਹਾਨੂੰ ਥੋਡੀ ਦੇਰ ਬਾਅਦ ਕੋਲ ਕਰਦੀ। ਓਕੇ।